ਸਸ਼੍ਰੀ ਅਕਾਲ ਜੀ
ਸਸ੍ਰੀ ਅਕਾਲ ਜੀ
ਹੋਰ ਦੀਦੀ ਕਿਸ ਤਰ੍ਹਾਂ ਹੋ
ਬਸ ਠੀਕ ਆ, ਹੋਰ ਤੁਸੀਂ ਸੁਣਾਓ
ਬਸ ਵਧੀਆ, ਚੱਲ ਰਿਹਾ ਐ ਬਸ ਤੁਸੀਂ ਦੱਸੋ, ਕੀ ਬੋਲ ਰਹੇ ਓ
ਬਸ ਠੀਕ ਏ, ਕੁਛ ਪ੍ਰੋਬਲਮ ਨੀ, ਕੁਛ ਨੀ, ਸਭ ਠੀਕ ਚੱਲਦਾ ਪਿਆ ਮੌਸਮ ਖਾਲੀ ਦੁਖੀ ਕਰਦਾ ਪਿਆ, ਬਾਰਿਸ਼ ਬਹੁਤ ਤੇ ਠੰਡ ਬਹੁਤ ਤੇ ਬਾਕੀ ਸਭ ਠੀਕ ਏ
ਹਾਂਜੀ ਉਹ ਤਾਂ ਹੈ ਹੀ ਐ, ਬਹੁਤ ਬਾਰਿਸ਼, ਮੌਸਮ ਠੰਡਾ, ਆਜ- ਕਲ ਉਹੀ ਮੈਂ ਵੀ ਇਸ ਤਰ੍ਹਾਂ ਹੀ ਬੈਠੀ- ਬੈਠੀ ਇਸ ਤਰ੍ਹਾਂ ਹੀ ਮੂਵੀ ਵੇਖ ਰਹੀ ਸੀ, ਕਿੰਨਾ ਬੋਰ ਹੁੰਦਾ ਐ ਘਰੇ ਬੈਠੇ -ਬੈਠੇ, ਅੱਜ -ਕੱਲ ਦੀ ਮੂਵੀਆਂ ਸ ਵੀ ਕਿਹਦੀ, ਕਿੱਦਾਂ ਦੀ ਆ ਗਈ ਹੈ ਨਾ ਲੇਕਿਨ
ਹਮ- ਹਮ -ਹਮ ਇੰਟਰਟਰਸਟ ਵੀ ਰਹਿੰਦਾ ਹਾਂ। ਪਹਿਲੇ ਪਿਕਚਰਾਂ ਬਹੁਤ ਅੱਛੀਆਂ ਆਉਂਦੀ, ਸਟੋਰੀ ਅੱਛੀ ਹੁੰਦੀ ਏ
ਹਾਂਜੀ, ਕੋਈ ਮਤਲਬ, ਕੋਈ ਮਤਲਬ ਦੀ ਸਟੋਰੀ ਹੁੰਦੀ ਸੀ ਔਰ ਦੇਖ ਦੇਖਣ ਨੂੰ ਵੀ ਨਾ ਪਰਿਵਾਰ ਨਾਲ ਦੇਖ ਸਕ ਸਕਦੇ ਸੀ ਤੁਸੀਂ ਬਹਿ ਕੇ, ਹੁਣ ਤੇ ਇਹੋ ਜਿਹੀ ਆ ਗਈ ਏ
ਇੱਕ ਪਿਕਚਰ ਪਰਿਵਾਰ ਨਾਲ ਨਹੀਂ ਦੇਖ ਸਕਦਾ, ਫੈਮਿਲੀ ਨਾਲ ਤਾਂ ਨਹੀਂ ਦੇਖ ਸਕਦਾ ਬੰਦਾ ਬਿਲਕੁਲ
ਹਾਂਜੀ, ਨਾਲੇ ਹਰ, ਹਰ ਮੂਵੀ 'ਚ, ਇੱਕ ਆਈਟਮ ਸੌਂਗ ਹੈਗਾ ਏ
ਹਾਂ -ਹਾਂ -ਹਾਂ ਆਈਟਨ ਸੌਂਗ ਵੀ ਹੈ, ਤੇ ਬਾਕੀ ਵੀ ਥੋੜਾ ਜਿਹਾ ਗਲਤ- ਸਲਤ ਕੁਛ ਨਾ ਕੁਛ ਹੈ ਹੀ ਐ
ਹਾਂ ਹੈ ਨਾਲੇ ਬੱਚਿਆਂ ਨਾਲ
ਡਾਇਲੋਗਸ ਵਗੈਰਾ ਵੀ ਬੋ ਡੇਂਜਰ ਹਨ।
ਤੁਸੀਂ ਓ ਪਿਚਰ ਦੇਖੀ ਦੁਰੰਦਰ
ਹਾਂਜੀ
ਤੁਸੀਂ ਦੁਰੰਦਰ ਪਿਚਰ ਦੇਖੀ ਕੀ ਦੇਖਿਆ ਤੁਸੀਂ ਕਿੰਨੀ ਗਾਲਾ ਕਿੰਨੀ ਫਾਈਟਿੰਗ ਏ। ਤਾਂ ਦਾਂ ਮਾਰਦੇ ਨੇ ਧਾਰ-ਧਾਰ-ਧਾਰ-ਧਾਰ
ਦੁਰੰਧਰ ਦੇਖੀ ਏ ਨਾ ਉਸਦਾ ਤਾਂ ਵਾਜ਼ ਈ ਪੂਰਾ ਥਏਟਰ ਇਨ ਗੂੰਜ ਜਾਂਦਾ ਪਤਾ ਨਈ ਸੀ ਕੇ ਆਪ ਸਾਮਣੇ ਈ ਚਾਲੂ ਏ ਸਾਰਾ
ਬੋਤ-ਬੋਤ ਮਤਲਬ ਬੱਚਾ ਦੇਖ ਕੇ ਤੇ ਡਰ ਜਾਏ। ਕਿੰਨਾ ਮਤਲਬ ਕਿੰਨਾ ਐ ਹੈਗਾ ਏ ਔਰ ਆਵਾਜ਼ ਇੰਨੀ ਐ ਔਰ ਗਾਣੇ ਉਹੋ ਜੇਏ ਸੀਨ ਉਹੋ ਜੇਏ
ਹੂੰ ਗਾਣੇ ਤੇ ਸੀਨ ਬੋਤ ਡੇਂਜਰ ਪੀ ਪਰ ਅੱਜ ਕੱਲ੍ਹ ਦੇ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਇਹੀ ਕੁਝ ਚਾਈਦਾ।
ਲੇਕਿਨ ਮੇਰਾ ਤਾਂ ਏ ਕੈਣਾ ਏ ਕਿ ਬੁੱਕਾਂ ਪੈਲੇ ਦੀ ਅੱਛੀਆਂ ਸੀ ਜੇੜੀ ਸਟੋਰੀਆਂ ਆਂਦੀ ਸੀ ਬੁੱਕਾਂ ਪੜ੍ਹਦੇ ਸੀ ਬ ਬੱਚੇ ਹੁਣ ਅੱਜ ਕੱਲ੍ਹ ਤਾਂ ਸਿੱਧਾ ਈ ਮੂਵੀਆਂ ਤੋਂ ਸਿੱਖਦੇ ਨੇ ਬੱਚੇ
ਹਾਂ-ਹਾਂ-ਹਾਂ ਓ ਵੀ ਗੱਲ ਹੈ ਵੇ। ਪੈਲੇ ਇੱਕ ਸਟੋਰੀ ਸਟੋਰੀ ਬੁੱਕ ਕਰਕੇ ਅਲਗ ਬੁੱਕ ਆਂਦੀ ਹੈ ਇੱਕ ਬੱਚੇ ਰੋਜ਼ ਰਤੀ ਇੱਕ ਸਟੋਰੀ ਸੁ ਤੇ ਸੋਂਦੇ ਹਾਂ ਸਟੋਰੀ ਸੁਣੀ ਤਾਂ ਉਨੇ ਉਸੀ ਖਾਇਲ ਜੋ ਸਟੋਰੀ 'ਚ ਈ ਰੈਂਦਿਆ ਹੈ। ਏ ਅੱਜ ਕੱਲ੍ਹ ਤਾਂ ਮਾੜ ਧਾੜ ਪਿਚਰਾਂ ਨੇ ਬੋਤ ਦੁਖੀ ਕੀਤਾ ਹੋਏ ਸੀ। ਸਾਰਿਆਂ ਨੂੰ ਬਸ ਸਾਰਿਆਂ ਨੂੰ ਪਿਚਰਾਂ ਈ ਲੋੜ ਹੁੰਦ ਰਾਤੀ ਸੋਨ ਕੰਨਾਂ 'ਚ ਪਾ ਲੈਂਦੇ ਨੇ ਤੇ ਪਿਚਰਾਂ ਦੇਖਦੇ ਬੈਠਦੇ
ਹਾਂਜੀ ਏਦਾਂ ਈ ਏ ਨਾਲੇ ਕੀ ਏ ਕਿ ਬੁੱਕਾਂ ਪੜ੍ਹਨ ਨੂੰ ਨਾ ਇੰਟਰਸਟ ਲੱਗਦਾ ਸੀ ਬੱਚਿਆਂ ਨੂੰ ਔਰ ਬੁੱਕਰ ਨਾਲ ਉਨਾਂ ਨੂੰ ਨੌਲੇਜ ਵੀ ਮਿਲਦੀ ਦੇਖੋ ਪੜ੍ਹੇ ਗਏ ਵਰਡਸ ਈ ਪਤਾ ਚੱਲਦੇ ਨੇ ਕੇੜੇ ਵਰਡ ਨਈ ਆ ਰਏ ਓ ਪੁੱਛਦੇ ਸੀ ਤੇ ਉਸਦੇ ਨਾਲ ਕਈ ਨਈ ਚੀਜ਼ਾਂ ਸਿੱਖਦੇ ਵੀ ਸੀ।
ਹਾਂਜੀ ਹਾਂ।
ਹੁਣ ਏ ਮੂਵੀਆਂ ਦੇ ਤਾਂ ਉਨਾਂ ਨੂੰ ਪੁੱਛਣ ਦੀ ਲੋੜ ਈ ਨਈ ਐ।
ਨਈ-ਨਈ-ਨਈ
ਸਿੱਧਾ ਦੇਖਦੇ ਨੇ ਔਰ ਦੱਸ ਦਿੰਦੇ ਨੇ। ਦਾ ਹੈ ਉਸਦਾ ਗਾਣਾ ਅੱਛਾ ਚੱਲ ਰਿਆ ਏ ਅੱਜ ਕੱਲ ਦੇ ਮੈਨੂੰ ਕਿੰਨੇ ਗਾਣੇ ਨੀ ਪਤਾ ਚੱਲਦੇ ਜਿੰਨੇ ਮੇਰੀ ਕੁੜੀ ਮੈਨੂੰ ਦੱਸ ਦਿੰਦੀ ਆ ਨੌ ਸਾਲ ਦੀ
ਹਾਂ ਬਰੋਬਰ ਪਰ ਛੋਟੇ-ਛੋਟੇ ਬੱਚੇ ਡਾਇਲੋਗ ਵੀ ਪਾਠ ਕਰ ਲੈਂਦੇ ਨੇ ਨਾ। ਇੱਕ ਤਾਂ ਛੋਟੇ-ਛੋਟੇ ਬੱਚੇ ਵਣ ਪਰ ਡਾਇਲੋਗ ਵੀ ਪਾਠ ਹੋਏਦੇ ਨੇ ਉਨਾਂ ਨੂੰ ਫਿਰ ਉਨਾਂ ਨੂੰ ਐਕਟਿੰਗ ਕਰਨ ਲਾ ਤੋ ਓ ਵੀ ਹੋਈ ਦੀ ਏ। ਮੈਂ ਕਿਆ ਅਸਾਂ ਦੇ ਟਾਈਮ ਤੇ ਕੁੱਝ ਵੀ ਨਾ ਆਇਆ ਅਸੀ ਮੂੰਹ ਵੀ ਨੀ ਚੁੱਕਣੇ ਆਇਆ।
ਹੂੰ ਮੈਨੂੰ ਥੋੜੇ ਦਿਨ ਪੈਲੇ ਮੈਂ ਸਕੂਲ ਗਈ ਸੀ। ਪਿੱਛੇ ਨੂੰ ਲੈਣ ਨੂੰ ਤੇ ਉਸਦੀ ਥਏਟਰ ਵਾਲੀ ਟੀਚਰ ਬੋਲ ਰਈ ਸੀ। ਕਿ ਤੁਹਾਡੀ ਕੁੜੀ ਥੀਏਟਰ ਵਾਲਾ ਅ ਸਬਜੈਕਟ ਤੈਨੂੰ ਬੋਤ ਅੱਛੀ ਤਰ੍ਹਾਂ ਨਾਲ ਕਰਦੀ ਉਨੂੰ ਐਕਟਿੰਗ ਬੋਤ ਅੱਛੀ ਆਂਦੀ ਐ ਮੈਂ ਐਕਟਿੰਗ ਤੇ ਉਨੂੰ ਬੋਤ ਅੱਛੀ ਆਂਦੀ ਕਿਉਂਕਿ ਓ ਜਦ ਇੱਕ ਸਾਲ ਸੱਤ ਮ੍ਹੀਨੇ ਦੀ ਸੀ ਨਾ ਤਦ ਓ ਪੈਲਾਂ ਰੈਪ ਵੋਕ ਕਰਕੇ ਆ ਗਈ ਆਪਣਾ ਔਰ ਮਿਸ ਇੰਡੀਆ ਨੂੰ ਮਿਲ ਕਿ ਆਵੇ
ਅੱਛਾ,
ਮੈਂ ਕਿਹਾ ਐਕਟਿੰਗ ਨੂੰ ਬੋਤ ਅੱਛੀ ਤਰ੍ਹਾਂ ਨਾਲ ਆਦੀ ਉਸਦੇ ਲਈ ਮੈਂ ਐਕਚੁਲੀ ਐਕਟਿੰਗ ਵੀ ਦੇਖੀ ਸੀ। ਔ ਨੀ ਪਾਇਆ ਪੋਸੀਬਲ ਕਿਉਂਕਿ ਉਹ ਸੋਹਣੀ ਸੀ ਇਕਦਮ ਚਿੱਟੀ ਸੀ ਮਤਲਬ ਕਲਰ ਵੀ ਰੱਬ ਨੇ ਉਹਨਾਂ ਦਿੱ ਤਾਂ ਐ, ਸੁਨੱਖਾ ਤੇ ਮੈਂ ਕੇ ਚਲੋ ਐਕਟਿੰਗ ਵਾਸਤੇ ਪਾ ਦੇਵਾਂ। ਤੇ ਹੁਣ ਤੋਂ ਈ ਕਰੀਅਰ ਬਣ ਜਾਏਗਾ ਲੇਕਿਨ ਹੋਣ ਨੀ ਪਾਇਆ ਉੱਥੇ ਪੈਸੇ ਲੱਗਦੇ ਹਰ ਜਗ੍ਹਾ ਤੇ ਤਾਂ ਪੈਸੇ ਲੱਗਦੇ
ਬੋਤ ਪੈਸੇ ਲੱਗਦੇ ਨੇ ਐਕਟਿੰਗ ਦੇ ਬੋਤ ਪੈਸੇ, ਬੋਤ ਜ਼ਿਆਦਾ
ਡੈਡੀ ਨੇ ਬੋਲਿਆ ਕਿ ਦੇਖੋ ਇਹ ਕਰੀਅਰ ਤੇ ਆਪਣੀ ਆਪਣੇ ਵਿੱਚ ਤੇ ਨੀ ਚੱਲੇਗਾ ਦੇਖੋ ਅੱਗੇ ਜਾ ਕੇ ਕੱਪੜੇ ਪਹਿਨਾਵਾ ਜਿਹੋ ਜਿਹਾ ਨਾ ਉਹ ਤੇ ਅਸੀਂ ਨੀ ਪਾ ਸਕਦੇ ਤੇ ਫੇਰ ਮੈਂ ਫਿਰ ਲੱਭਿਆ ਈ ਨੀ
ਹੂੰ, ਉਹ ਪੋਸਿਬਲ ਈ ਨੀ ਗਾ ਆਪਣੇ ਪਰਿਵਾਰ ਮਤਲਬ ਆਪਣੇ ਇਸੇ ਚੱਲਦਾ ਈ ਨੀ ਗਾ ਉਹ
ਹਾਂਜੀ ਕਲਚਰ ਵਿੱਚ, ਮਤਲਬ ਉਹ ਛੋਟ ਛੋਟੇ-ਛੋਟੇ ਕੱਪੜੇ ਨਈ ਪਾ ਸਕਦੇ ਆਪਣੇ ਵੀ ਸੂਟ ਪਾਓ ਜੀਂ।
ਹੂੰ-ਹੂੰ, ਕੋਈ ਪ੍ਰੋਬਲਮ ਨੀ ਹੂੰ ਹੁਣ ਮੇਰੀ ਕੁੜੀ ਬ ਐਕਟਿੰਗ ਕਰਦੀ ਐ।
ਅੱਛਾ,
ਜੀ ਰੀਅਲ ਐਕਟਿੰਗ ਅਸੀਂ ਇੱਕ ਦਿਨ ਬਾਰ ਗਏ ਆ, ਅ ਮਤਲਬ ਇਹਾਂ ਦੀ ਗਾੜੀ ਦੇਖਣੀ ਗੇ ਆਏ ਗਾੜੀ ਲੈਣੀ ਏ, ਇੰਨੀ ਅੰਦਰ ਗਏ ਨਾ ਅਸੀਂ ਬਾਹਰ ਬੈਠੇ ਹੋਏ ਆ। ਤਾਂ ਉਸਨੂੰ ਮੈਨੂੰ ਤਾਂ ਇਨਾ ਧਿਆਨ ਨੀ ਦਿੱਤਾ ਕਦੀ ਮੇਰੀ ਵੱਡੀ ਕੁੜੀ ਨੇ ਆਖਿਆ ਕਿ ਬਾਈ ਐਕਟਿੰਗ ਕਰਕੇ ਦਿਖਾਣਾ। ਤਾਂ ਉਸਨੇ ਸੇਮ ਦੁਲਹਨ ਦੀ ਐਕਟਿੰਗ ਕਰਕੇ ਦਿਖਾਈ ਐ ਖਾਲੀ ਤ੍ਰੈ ਸਾਲਾਂ ਦੀ ਐ।
ਇੰਨੀ ਅੱਛੀ ਐਕਟਿੰਗ ਕੀਤੀ ਸੀ ਉਸਨੇ ਜਿਸ ਤਰਾ ਆਵਾਜ਼ ਕਰਨਾ ਮੈਂ ਕਿਹਾ ਤੇਰਾ ਧਿਆਨ ਕਦੋਂ ਗਿਆ। ਕਹਿੰਦੀ ਮਨਾਜ ਦੀ ਮਨ ਐਕਟਿੰਗ ਕਰਨੀ ਬਹੁਤ ਅੱਛੀ ਲੱਗਦੀ ਐ ਫੇਰ ਉਸਨ ਆਪਣਾ ਐਕਟਿੰਗ ਅੱਛੀ ਕਰੀਅਰ ਬਣਾਇਆ। ਇੰਸਟਾਗ੍ਰਾਮ ਇਸਤੇ ਉਸਤੇ, ਊਦਾ ਹੁਣ ਅੱਛਾ ਵੀ ਫੇਮਸ ਹੁਣ
ਫੋਮ ਐ ਇਹ ਸਭ, ਲੇਕਿਨ ਮੂਵੀਆਂ ਅਸ ਵੀ ਇੰਨਾ ਕੁਛ ਇਹ ਰਹਿ ਨੀ ਗਿਆ ਕਿ ਮਤਲਬ ਸਟੋਰੀਆਂ ਪਹਿਲੇ ਜਿਸ ਤਰ੍ਹਾਂ ਦੀ ਫੈਮਲੀ, ਇਹ ਸਭ ਮਤਲਬ ਕੁੱਛ ਇਸ ਤਰ੍ਹਾਂ ਦੀ ਸਟੋਰੀਆਂ ਵੀ ਨੀ ਰਹਿ ਗਈ ਐ ਔਰ ਇੰਨੀ ਮਤਲਬ ਕੋਈ ਪਿਚਰ ਈ ਇੱਕ ਅੱਧੀ ਅੱਛੀ ਦਿਸਦੀ ਐ ਲੇਕਿਨ ਉਸਦੇ ਵਿੱਚ ਵੀ ਇਕ ਅੱਧਾ ਸੀਂਦੇ ਉਹ ਜਿਹਾ ਰਹਿੰਦੇ।
ਹਾਂ ਉਹ ਤਾਂ ਫਿਰ ਪਬਲੀਸਿਟੀ ਕਿਸ ਤਰਾ ਮਿਲ ਉਹਨਾ ਨੂੰ ਅਗਰ ਉਹ ਸੀਨ ਨਾ ਪਾਸ ਕੋਈ ਨਾ ਕਰ ਸਕਾ ਤਾਂ ਪਬਲੀਸਿਟੀ ਕਿਸ ਤਰ੍ਹਾਂ ਮਿਲ ਸਕੇ
ਹਾਂਜੀ ਨਾਲੇ ਹੁਣ ਅੱਜ ਕੱਲ ਹਾਂਜੀ ਅੱਜ-ਕੱਲ ਇਹ ਤੁਸੀਂ ਦੇਖ ਈ ਰਹੇ ਹੋ ਕਿ ਜਿਸ ਤਰ੍ਹਾਂ ਸਭ ਦੇ ਵਿੱਚ ਪੰਜਾਬੀ ਗਾਣੇ ਈ ਹੁੰਦੇ ਇੱਕ ਪੰਜਾਬੀ ਗਾਣਾ ਤਾਂ ਹੈ।
ਕੰਪਲਸਰੀ ਕਰ ਛੋੜੇ ਸਾਰੇ ਪਿਚਰਾਂ ਵਾਲੇ ਨੇ ਹਿੰਦੀ ਪਿਚਰਾਂ ਵਾਲੇ ਕੇ ਤੇ ਦੂਏ ਕੇ ਸਾਰਿਆਂ ਨੂੰ ਇੱਕ ਪੰਜਾਬੀ ਗੀਤ ਪਾਣਾ ਈ ਪਾਣਾ ਵੇ। ਔਰ ਉਸ ਨਾਲ ਈ ਫੇਮਸ ਸਕਸੈਸ ਹੁੰਦੀ ਐ ਪਿਚਰ ਸਕਸੈਸ ਹੁੰਦੀ ਉਹਨਾਂ ਦੀ।
ਉਹੀ ਉਹੀ ਗਾਣੇ ਨਾਲ ਹੋਣ ਗੇ। ਤੁਸੀਂ ਉਹ ਗਾਣਾ ਸੁਣਿਆ ਕਿ ਉਹ ਮੂਵੀ ਦਾ ਦੁਰਅੰਦਰ ਬੱਦਲ ਆ ਚੋਡੀ? ਦੇ ਹੰਜੂ।
ਹਾਂ ਓ ਕੁੜੀ ਨੇ ਗਾਏਆ ਨਾ ਬੋਤ-ਬੋਤ-ਬੋਤ ਕੁੜੀ ਓ ਕੇ ਨਾ ਮਨ ਕੁੜ ਦਾ ਨਾਂ ਨੀ ਦਾ ਐਵੇਂ ਬਾਰ ਦੇਸ਼ ਦੀ ਕੁੜੀ ਐ ਹਾਂਜੀ ਸਿੰਗਰ ਐ ਓ ਕੁੜੀ ਪਰ ਉਸਦਾ ਓਰੀਜਨਲ ਵਰਕ ਕਿਤਨੇ ਵੀਡੀਓ ਵਾਇਰਲ
ਸਤਿੰਦਰ ਸਰਤਾਜ, ਹਾਂਜੀ ਸਤਿੰਦਰ ਸਰਤਾਜ ਔਰ ਉਸਦੇ ਨਾਲ ਓ ਏ ਹੈਗੀ ਐ ਜੈਸਮਿਨ ਸੈਂਡਲ।
ਹਾਂ ਜੈਸਮੀਨ ਸੈਂਡਲ ਬਰੋਬਰ ਇੱਕਦਮ ਬਰੋਬਰ ਉਸਦਾ ਆਵਾਜ਼ ਹੀ ਕੁੜੀ ਦਾ ਕੁੱਝ ਵੱਖਰਾ ਵੈ।
ਲੇਕਿਨ ਮੂਵੀਆਂ ਨਾਲ ਈ ਕਰੋੜੋ-ਕਰੋੜੋ ਰੁਪਈਆ ਕਮਾ ਰਏ ਨੇ ਕਿਉਕਿ
ਹਾਂ ਇੱਕ ਗਾਣਾ ਫੇਮਸ ਹੋਏਆ ਕਿ ਓਨਾਂ ਦਾ ਕਰੀਅਰ ਤਿਆਰ ਐ।
ਔਰ ਉਸਦੇ ਨਾਲ ਕੀ ਹੋ ਰਿਆ ਐ ਕਿ ਤੇ ਜਿੱਦਾਂ ਗਾਣਾ ਹੈਗਾ ਨਾ ਓ ਕਾਫੀ ਚੱਲ ਜਾਏ ਮੂਵੀ ਕਾਫੀ ਚੱਲ ਜਾਏ ਤੁਸੀਂ ਦੇਖੀ ਟਿਕਟ ਕਿੰਨੀ ਮੈਂਗੀ ਸੀਗੀ।
ਹਾਂ ਟਿਕਟ ਬੋਤ ਮੈਂਗੀਆਂ ਸੀਗੀਆਂ ਬਰਾਬਰ ਇੱਕਦਮ ਬਰਾਬਰ। ਪਾਸ ਦੇ ਲੋਕਲ ਹਾ ਲੋਕਲ ਇਸੇ ਚ ਇੱਕ ਸੌ ਤੇ ਇੱਕ ਸੌ ਡੇਢ ਸੌ ਦੀ ਮਿਲੀ ਹੈਈ। ਤੇ ਬਾਰ ਸ਼ੈਰਾਂ ਤੇ ਕਿਤਨੀ ਮੈਂਗੀ ਓ ਸੀ।
ਹਾਂਜੀ ਔਰ ਨਾਲੇ ਮੋਲ ਵਿੱਚ ਜੇੜੇ ਥੇਟਰ ਬਨੇ ਐ ਪੀ ਵੀ ਆਰ। ਓਥੇ ਤਾਂ ਬੋਤ ਮੈਂਗੀ ਐ।
ਹਾਂ ਪੀ ਵੀ ਆਰ ਤਾਂ ਬੋਤ ਜ਼ਾਅਦਾ ਮੈਂਗੀ ਆ ਹੁਨ ਬਾਪਰੇ। ਉਸ ਦੀ ਅਲ ਉਸ ਪੂਨੇ ਸਾਈਡ ਇਸ ਸਾਬ ਨਾਲ ਤੁਸੀਂ ਕੁੱਝ ਲੈ ਕੇ ਵੀ ਨੀ ਜਾ ਸਕਦੇ ਓ ਅੰਦਰ ਸਬ ਕੁੱਝ ਓਨਾਂ ਕੋਲੋਂ ਈ ਲੈਨਾ ਪਿਆ ਸੀ।
ਹਾਂਜੀ ਨਾਲੇ ਕਈ ਮੂਵੀਆਂ ਤੇ ਅੱ ਅੱਛੀ ਵੀ ਹੁੰਦੀ ਐ ਐਵੇਂ ਹਰ ਮੂਵੀ ਤੇ ਖਰਾਬ ਨੀ ਹੁੰਦੀ ਦੇਖੋ ਕਈ ਮੂਵੀ ਅ ਸਟੋਰੀ ਰੀਅਲ ਲਾਈਫ ਦੇ ਉੱਤੇ ਬਨੀ ਹੁੰਦੀ ਐ ਜਿੱਦਾਂ ਤੁਸੀਂ ਸ਼ਨਸ਼ਾਹ ਦੇਖੀ ਹੋਏਗੀ ਮ ਅ ਸ਼ਨਸ਼ਾਹ ਨੀ ਸ਼ੇਰ ਸ਼ਾਹ
ਸ਼ੇਰ ਸ਼ਾਹ ਨਈਂ ਸ਼ੇਰ ਸ਼ਾਹ ਨਾ ਸੁਨੇਆ ਮੈਨੇ ਮੈਨੇ ਏ ਦੇਖੇਆ ਕੈਲਰਾ-ਕੈਲਰਾ ਟੂ। ਕੇਲਰਾ ਵਨ।
ਹਾਂਜੀ-ਹਾਂਜੀ ਬੋਹਤ ਬੋਹਤ ਮਤਲਬ ਸਟੋਰੀ ਇਹੋ ਜੀ ਐ ਨਾ ਕਿ ਤੁਸੀਂ ਨੂੰ ਰੁਲਾ ਕੇ ਰੱਖ ਦੇਗੀ ਅੰਦਰੋਂ ਦੀ।
ਕੇਰਲਾ ਵਨ ਤੇ ਤੇ ਮੇਰੀ ਕੁੜੀ ਬੋਤ ਰੋਈ ਹੋਈ ਕੈਂਦੀ ਵੀ ਇਸ ਤਰਾਂ ਵੀ ਕੁੱਝ ਹੁੰਦਾ ਐ ਕਿ ਮਤਲਬ ਬੱਚੇ ਵਨ ਏਨਾਂ ਨੂੰ ਦੁਨੀਆਂਦਾਰੀ ਪਤਾ ਨੀ ਨਾ ਲਗਦਾ ਓ ਕੈਂਦੇ ਨੀ ਫਰੈਂਡਸ ਵੀ ਫਸਾ ਸਕਦੇ ਨੇ ਮਤਲਬ ਕਿਦਰ ਵੀ।
ਹਾਂਜੀ ਅੱਜ-ਕੱਲ ਜੋ ਚੱਲ ਰਿਆ ਐ ਓਹੀ ਫਰੈਂਡਸ ਹੈਗੇ ਹੁੰਦੇ ਹੈ ਕਈਆਂ ਦੇ ਫਰੈਂਡਸ ਓਹ ਜੇ।
ਜੇ ਹੁੰਦੇ ਨਾ ਕਿਉਂ ਨੀ ਕਿਉਂ ਨੀ
ਕਈ ਅੱਛੇ ਵੀ ਹੁੰਦੇ ਨੇ ਲੇਕਿਨ ਏ ਐ ਕਿ ਅਸੀਂ ਨੂੰ ਬੱਚੇਆਂ ਨੂੰ ਸਿਖਾਨਾ ਪਏਗਾ ਕਿ ਸਈ ਕੇੜਾ ਫਰੈਂਡ ਔਰ ਕੇੜਾ ਗਲਤ ਓਨੂੰ ਪਹਿਚਾਨ ਕਰਨੀ ਆਣੀ ਚਾਈਦੀ ਐ ਸੀ।
ਬਰਾਬਰ ਬੱਚੇ ਜ਼ਿਆਦਾਤਰ ਮੈਂ ਤਾਂ ਕੈਨੀ ਆ ਫਰੈਂਡਸ ਬਨਾਓ ਈ ਨੀ ਹਾਂ ਬਨੋਦੇ ਘਰ ਤੋਂ ਬਾਰ ਰੋ ਆਪਨਾ ਲਿਮਿਟ ਪੂਰਤਾ ਰਓ ਥੋੜੀ ਦੇਰ ਬੋਲੇਆ ਬੋਲੇਆ ਫੋਨ ਤੇ ਵੀ ਥੋੜੀ ਦੇਰ ਬੋਲੇਆ। ਆਪਨਾ ਪਇਟ ਟੂ ਪਇੰਟ ਗੱਲ ਕਰੋ ਕਿ ਤੇ ਆਪਨਾ ਛੋੜੋ ਪਰ ਅੱਜ-ਕੱਲ ਜੇ ਇਸ ਤਰਾ ਬਨਨਾ ਜੇ ਸੁਨਦੇ ਬੰਦੇ ਹੈ ਨੀ।
ਹਾਂਜੀ ਨਾਲੇ ਕੀ ਐ ਹੁਨ ਪੈਲਾਂ ਵਾਲਾ ਟਾਈਮ ਨੀ ਰੈ ਗਿਆ ਕਿ ਬੱ ਜੇ ਨਾ ਬੁੱਕ ਦੀ ਸਟੋਰੀਆਂ ਪੜਦੇ ਸੀ ਤੇ ਓਨਾ ਨੂੰ ਇੰਟਰਸਟ ਆਂਦਾ ਸੀ ਓ ਕਿ ਕੇੜੀ ਬੇਤਾਲ ਔਰ ਸਿ ਸਟੋਰੀਆਂ, ਹਾਂ ਵਿਕਰਮ ਬੇਤਾਲ ਦੀ ਸਟੋਰੀ ਦੀ ਬੁੱਕ ਕੀਆਂ ਸੀ, ਛੋਟੀ -ਛੋਟੀ ਅਸੀਂ ਪੜ੍ਹਦੇ ਸੀ, ਔਰ ਤਦ ਇਨਾ ਟੀ -ਵੀ ਨੀ ਚੱਲਦਾ ਸੀ, ਸਿਰਫ ਡੀ ਡੀ ਵਨ ਈ ਚੱਲਦਾ ਸੀ।
ਹਾਂ ਡੀਡੀ ਵਨ ਬਰਾਬਰ
ਇੰਨੀ ਮੂਵੀਆਂ ਵੀ ਨ ਆਂਦੀ ਸੀ ਹ ਹਫ਼ਤੇ ਦੇ ਵਿੱਚ ਇੱਕ ਮੂਵੀ ਹੁਣ ਇੰਨੇ ਚੈਨਲ ਹੋ ਗਏ ਨੇ ਤੁਸੀਂ ਬੱਚਿਆਂ ਨੇ ਫਿਰ ਉਹੀ ਰਾਹ ਲੱਗਾ ਲੱ ਹੈ ਨਾ ਟੀਵੀ ਔਰ ਮੂਵੀ, ਰੀਲਸ
ਨਹੀਂ
ਗਾਣੇ ਦਿਖ ਰਹੇ ਨੇ, ਮੂਵੀ ਦੇ ਸੀਨਸ ਦਿਖ ਰਹੇ ਨੇ ਰੀਲਸ ਵਿੱਚ
ਬਰਾਬਰ ਇੱਕਦਮ ਬਰਾਬਰ ਅੱਜ- ਕੱਲ੍ਹ ਬੱਚਿਆਂ ਨੂੰ ਕੁੱਛ ਸਮਝਾਉਣ ਦੀ ਵੀ ਲੋੜ ਨਹੀਂ ਪੈਂਦੀ, ਪਹਿਲੇ ਕੁੜੀਆਂ ਨੂੰ ਥੋੜ੍ਹੀ ਗੱਲਾਂ ਸਮਝਾਣੀ ਪੈਂਦੀਆਂ ਹੈਈਆਂ। ਭਈ ਇਸਈਸਰਾ ਨੀ ਇਸਸਰਾ, ਇਸ ਤਰਾ ਨੀ ਇਸ ਤਰਾ ਅੱਜ -ਕੱਲ, ਅੱਜ -ਕੱਲ ਕੁੱਝ ਨਹੀਂ ਸਮਝਣਾ ਅਜ-ਕੱਲ ਬੱਚੇ ਕਿੰਦੇ ਤੁਸੀਂ ਚੁਪ ਜਾ ਬੈਠ ਜਾ ਤੁਂ ਦਾ ਜਮਾਨਾ ਗਿਆ ਹੁਣ ਦਾ ਜ਼ਮਾਨਾ
ਹਾਂਜੀ, ਹਾਂਜੀ ਹਾਂਜੀ
ਦਾ ਬਾਬਾ ਆਦਮ ਦਾਸ ਜਮਾਨ ਗਿਆ, ਆਸਮਦਾਸ ਜੀ ਨਵ ਜਮਾਨ ਮੈਂ ਕਿ ਹਾਂ ਭਾਈ
ਨਈ-ਨਈ ਚਲੋ ਜ਼ਮਾਨਾ ਤੇ ਚਲੋ ਸਹੀ ਗੱਲ ਹੈ, ਠੀਕ ਐ ਸਮਝਦੇ ਨੇ
ਹਮ
ਕਿ ਫਿਰ ਵੀ
ਹਾਂ ਉਹ ਤਾਂ ਗੱਲ ਹੈ ਵੀ ਐ।
ਕਿਵੇਂ
ਪਰ ਇਤਨਾ ਐ ਕਿ ਅੱਜ-ਕੱਲ੍ਹ ਪੇਰੈਂਟਸ ਬੱਚਿਆਂ ਨੂੰ ਕੁਛ ਕਹਿ ਨਹੀਂ ਸਕਦੇ ਸਭਸੀ ਜ਼ਿਆਦਾ, ਪਹਿਲੇ ਕਿਸ ਤਰ੍ਹਾਂ ਥੋੜਾ, ਥੋੜਾ ਮਾਰਕ ਉਟਾਈ ਵੀ ਕਰ ਲੈਂਦੀ ਐ ਮਾਂਵਾਂ ਮਾਰ ਕੇ ਬੱਚਿਆਂ ਨੂੰ ਸਮਝਾ, ਅੱਜ- ਕੱਲ੍ਹ ਉਹ ਵਿਸ਼ੇ ਨੀ ਰਿਹਾ ਬੱਚੇ ਲੱਗੇ ਘਰ ਛੋੜੇ ਕਰ
ਕੱਲ ਐਡਵਾਂਸ ਹੋ ਗਿਆ ਨਾ ਇਹ ਸਭ ਇਹ ਸਭ ਦੇ ਨਾਲ ਈ ਹੋਇਆ ਬੱਚਿਆਂ ਨੂੰ, ਇਸਦਾ ਈ ਇਫੈਕਟ ਐ।
ਸਭੇ ਜ਼ਿਆਦਾ ਫੋਨ ਨੇ ਬਗਾਾੜਿਆ ਬ
ਹਾਂਜੀ ਉਸਦਾ ਹੀ ਇਫੈਕਟ ਏ, ਬੱਚੇ ਚਿੜ- ਚਿੜ ਕਰਦੇ ਨਾ ਘਰੇ ਉਸਦਾ ਈ ਇਫੈਕਟ ਇਹੀ ਗੱਲ, ਠੀਕ ਹੈ ਚਲੋ ਵਧੀਆ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਆਪਾਂ ਫਿਰ ਗੱਲ ਕਰਾਂਗੇ ਹੈ ਕਿ ਨੀ ਸਸਿ ਰੀਕਾਲ ਜੀ।
ਸਸਿਰੀ ਕਾਲ ਜੀ।
ਹਾਂਜੀ